ਸਤਿ ਸ੍ਰੀ ਕਾਲ ਜੀ।
ਸਬ ਠੀਕ ਐ, ਤੁਸੀਂ ਸੁਨਾਓ?
ਮੈਂ ਵੀ ਵਦੀਆ, ਬਸ ਬੈਠੇ ਹੋਏ ਸੀ।
ਹਾਂ, ਬਸ
ਓਈ ਸਵੇਰ ਤੋਂ ਕਦੋਂ ਬਾਰਾਂ ਵੱਜ ਜਾਂਦੇ ਨੇ, ਪਤਾ ਈ ਨੀਂ ਲੱਗਦੀ।
ਹੁਣ ਸ ਇੱਕ ਵ ਘੜੀ ਐ ਇੰਜ ਫਟਾਫਟ ਘੜੀ ਦੌੜਦੀ, ਹੁਣ ਇੱਕ ਵੱਜ ਗਏ। ਇੱਕ ਵੱਜਦੇ ਪਏ ਨੇ।
ਅਰੇ ਨਈਂ ਪਤਾ ਚੱਲਦੈ ਟਾਈਮ ਟਾਈਮ ਬੋਤ ਤੇਜੀ ਨਾਲ ਭੱਜਦੈ ਅੱਜ-ਕੱਲ।
ਆਂ, ਨਾ ਟਾਈਮ ਦੀ ਕਦਰ ਕਰਨੀ ਚਾਈਦੀ ਐ। ਅਸੀਂ ਵੀ ਹੁਨ, ਅ ਭਾਵੇਂ ਅਸੀਂ ਘਾਰ ਹਾਊਸਵਾਈਫ ਆਂ, ਲੇਕਿਨ ਸਾਨੂੰ ਪੂਰਾ ਸਵੇਰ ਤੋਂ ਟਾਈਮ ਦੀ ਕਦਰ ਕਰਨੀ ਚਾਈਦੀ ਐ। ਓਦਾਂ ਹੁਨ ਅਸੀਂ ਬੱਚੇਆਂ ਨੂੰ ਸਿਖਾਨੇ ਆਂ। ਬੱਚਿਆਂ ਨੂੰ ਸਿਖਾਂਣੇ ਆ, ਕਿ ਟਾਈਮ 'ਤੇ ਕਰੋ ਸਾਰਾ ਕੁਛ, ਟਾਈਮ 'ਤੇ ਉਠੋ। ਉਹਦਾ ਸਾਨੂੰ ਵੀ ਪੂਰਾ ਟਾਈਮ 'ਤੇ ਟਾਈਮ ਦੀ ਬਹੁਤ ਕਦਰ ਕਰਨੀ ਚਾਈਦੀ ਐ।
ਆ ਕੀ ਨੇ ਸਵੇਰੇ ਉੱਠਦੇ ਆ ਉਹਦੇ ਨਾਲ ਹੀ ਕੰਮ ਸਮਝਲੋ ਇਹ ਕਰਦੇ-ਕਰਦੇ ਇੱਕ ਵੱਜ ਜਾਂਦਾ।
ਹਾਂਜੀ, ਬਰਾਬਰ ਨਾ, ਤੇ
ਇਹੀਓ, ਇਹੀ ਓ ਜਦੋਂ ਲੇਟ ਉੱਠਦੇ ਆ ਕੰਮ ਸਾਰੇ ਲੇਟ ਹੋ ਜਾਦੇ ਨੇ, ਨੀ ੳਦੇ ਕੀ ਸਾਰਾ ਰੂਟੀਨ ਖਰਾਬ ਹੋ ਜਾਦਾ ਸਾਰਾ।
ਹਾਂਜੀ, ਇੱਦਾਂ ਤੇ ਅ ਸਕੂਲ ਤੇ ਫਿਰ ਵੀ ਥੋੜ੍ਹਾ ਜਿਹਾ ਬਾਹਰਲੇ ਦੇਸ਼ਾਂ ਵਿੱਚ ਤਾਂ ਟਾਈਮ ਦਾ ਬਹੁਤ-ਬਹੁਤ ਪੱਕਾ ਨਿਯਮ ਐ। ਇ- ਏਧਰ ਤੇ ਫਿਰ ਵੀ ਥੋੜਾ ਜਿਹਾ ਟਾਈਮ 'ਤੇ ਕ੍ਰਿਕਟ ਐ, ਜੋ ਵੀ ਗੌਰਮੈਂਟ ਦੇ ਕੰਮ ਨੇ ਥੋੜੇ ਪੰਜ-ਦਸ ਮਿੰਟ ਲੇਟ ਹੋ ਜਾਂਦੇ ਨੇ। ਗੱਡੀ ਪੰਜ-ਦਸ ਮਿੰਟ ਲੇਟ ਹੋ ਗਈ ਤੇ ਹੋ ਗਈ ਕਦੇ। ਅੱਜ-ਕੱਲ੍ਹ ਵੈਸੇ ਟਾਈਮ ਤੇ ਆਉਂਦੀ ਗੱਡੀ ਵੀ, ਗੱਡੀ ਛੁੱਟ ਜਾਂਦੀ ਐ ਨਈ ਤੇ ਪਹਿਲੇ-ਪਹਿਲੇ ਗੱਡ ਗੱਡੀਆਂ ਵੀ ਇੱਕ-ਇੱਕ ਘੰਟਾ ਲੇਟ ਹੋ ਜਾਂਦੀਆਂ ਸਨ। ਫਿਰ ਹਾਂ, ਤੇ ਰ੍ਹਾਂ ਨਾ ਟਾਈਮ ਦਾ ਫ ਇਸ ਤਰ੍ਹਾਂ ਬਰਾਬਰੀ ਕੀਤੀ ਜਾਏ, ਤੇ ਜੋ ਫ-ਫੋਰਨ ਦੇ ਲੋਕ ਨੇ ਉਹ ਟਾਈਮ ਦੀ ਬਹੁਤ ਕਦਰ ਨੇ, ਬਹੁਤ ਵੱਧ ਕਰ ਉਂਝ ਅੱਜ-ਕੱਲ੍ਹ ਸਾਡੀ ਵੀ ਆਪਣਾ ਅਸੀਂ ਭਾਰਤੀ ਇੰਡੀਅਨ ਵੀ ਅਸੀਂ ਬਹੁਤ ਸੁਧਰ ਗਿਆ। ਟਾਈਮ ਦਾ ਸ਼ਹਿਰਾਂ ਵਿੱਚ ਹਰ ਕੁਝ ਟਾਈਮ ਤੇ ਹੁੰਦਾ, ਹਰ ਕੁਝ ਟਾਈਮ ਤੇ ਗੌਰਮੈਂਟ
ਹਾਂ ਪਹਿਲੇ ਨਾਲ ਹੁਣ ਬਹੁਤ ਸੀ ਚੀਜ਼ਾਂ ਸਹੀ ਹੋ ਗਈਆਂ ਨੇ ਹੁਣ ਤੇ
ਹਾਂਜੀ ਪਹਿਲੇ-ਪਹਿਲੇ ਟਾਈਮ ਦਾ ਇਨਾ ਕਦਰ ਨਈ ਸੀ। ਹਰ ਇੱਕ ਗਾੜੀ ਇੱਕ ਘੰਟਾ ਲੇਟ
ਪਹਿਲੇ ਬਸ ਜਿੱਦਾਂ ਚੱਲ ਰਿਹੇ, ਚੱਲਦੇ ਪਏ ਆ।
ਹਾਂਜੀ। ਹੁਣ ਬਹੁਤ ਟਾਈਮ ਦੀ ਕਦਰ ਆ ਗਈ ਐ। ਹੁਣ ਲੋਕੀ ਵੀ ਜਾਗਰੂਕ ਹੋ ਗਏ ਨੇ ਕਿ ਨਈ ਬਈ ਟਾਈਮ 'ਤੇ ਹਰ ਇੱਕ ਚੀਜ਼ ਟਾਈਮ 'ਤੇ ਕਰੋ। ਹੁਣ ਜਿਹੜਾ ਅੱਜ ਨੂੰ ਜਿਹੜਾ ਕਹਿੰਦੇ ਨੀ ਕੇ ਆਹ ਕਿੰਨੇ ਮੁਹਾਵਰੇ ਨੀ ਬਣੇ ਹੋਏ ਕਿ, ਤੂੰ ਅੱਜ ਕਦਰ ਨੀ ਤੇ ਤੇਰੇ ਹੱਥੋਂ ਕੱਲ ਗੁਆ ਲੈਂਗਾ ਤੂੰ, ਜੋ ਅੱਜ ਕਰਨਾ ਚਾਈਦਾ ਅੱਜ ਅੱਜ ਦਾ ਅੱਜ ਦਾ ਫੈਸਲਾ ਜਿਹੜਾ, ਹੋਰ ਸੁਣਾ ਹੱਥ ਤੇ ਚੀਜ਼ ਆਈ-ਆਈ ਕਦੀ ਅੱਜ ਕਹਿੰਦੇ ਨੇ, ਅੱਜ ਉੱਧਰ ਜਾ ਕੇ ਮਿਲ ਜਾਏਗੀ ਤੈਨੂੰ ਅੱਜ ਉੱਧਰ ਜਾਏਗਾ ਅਤੇ ਤੇਰਾ ਡੀਲ ਹੋ ਜਾਏਗਾ ਤੇ ਜਾਂ ਅੱਜ ਤੇਰੀ ਉੱਥੇ ਨੌਕਰੀ, ਉੱਥੇ ਬੁਲਾਉਂਦੇ ਪਏ ਨੇ ਤੂੰ ਚਲਾ ਜਾ। ਤੇ ਉਹ ਦੂਏ ਦਿਨ ਜਾਂਦਾ ਤੇ ਉਹਦਾ ਕੰਮ ਹੀ ਨਈ ਬਣਦਾ, ਇਸ ਤਰ੍ਹਾਂ ਹੋ ਜਾਂਦਾ ਕਿਤਨੀ ਵਕਤ ਦੀ ਉਦੋਂ ਕਦਰ ਆਉਂਦੀ ਐ।
ਜਿਹੜਾ ਹੈਨਾ ਤੇ ਉਹ ਜਿਹੜੇ ਪੇਪਰ ਹੁੰਦੇ ਨੇ ਨੀਟ ਦੇ ਬੱਚਿਆਂ ਦੇ ਉਹ ਜਿਹਦੇ ਚ ਪੂਰਾ ਅ ਫਿਊਚਰ ਉਹਨਾਂ ਦਾ ਵਿੱਚ ਹੁੰਦਾ ਵੇ ਉਹ ਨੀਟ ਦੇ ਪੇਪਰ ਹੋ ਗਏ, ਕਿੰਨਾ ਪੂਰਾ ਭਵਿਸ਼ਯ ਉਹਨਾਂ ਦਾ ਉਤੇ ਹੁੰਦਾ, ਦੋ ਸਾਲ ਦੀ ਮਿਹਨਤ ਹੁੰਦੀ ਹੈ, ਉਹਨਾਂ ਦੀ ਭਵਿਸ਼ਯ ਉਤੇ ਹੁੰਦਾ ਐ। ਤੇ ਪਤਾ ਨਾ, ਉਹ ਦਰਵਾਜ਼ਾ ਬੰਦ ਕਰ ਦਿੰਦੇ, ਅੰਦਰ ਵੜਨ ਨੀ ਦਿੰਦੇ। ਅਗਰ ਪੰਜ ਮਿੰਟ ਵੀ ਲੇਟ ਹੋ ਜਾਏ ਤੇ
ਸਈ ਕੇ ਤੁਸੀ
ਤੇ ਪੇਪਰਾਂ ਦਾ ਜੇੜਾ ਹੁੰਦਾ ਵੇ, ਪੇਪਰ ਬੱਚਿਆਂ ਦੇ ਪੇਪਰ ਵੀ ਅੱਜ ਕੱਲ ਟਮ ਅੱਜ ਕੱਲ ਵੈਸੇ ਅਸੀਂ ਸੁਧਰ ਗਏ ਆ ਕਾਫੀ ਹੁਣ ਟਾਈਮ ਦਾ ਜਾਗਰੂਕਤਾ ਆ ਗਈ ਏ ਸਾਨੂੰ। ਪੈਲੇ ਨੀ ਸੀ ਇੱਦਾਂ, ਪੈਲੇ ਜਦ ਸਾਡੇ ਛੋਟੇ ਹੁੰਦੇ ਨਾ ਉਹ ਹਰ ਏਕ ਚੀਜ਼ ਦੇਰ ਨਾਲ ਹਰ ਏਕ ਦੇਰ ਨਾਲ ਉਹੀ ਸਾਨੂੰ ਨਾ ਥੋੜੀਆਂ ਨਾ ਸਾਡੇ ਮਾਂ-ਪਿਓ ਨੂੰ ਸਾਨੂੰ ਆਦਤਾਂ ਪਈਆਂ ਹੋਈਆਂ ਥੋੜ੍ਹੀ ਦੇਰ-ਦੇਰ ਨਾਲ। ਉਲਟਾ ਬੱਚੇ ਹੁਨ ਡਿਸਿਪਲਿਨ ਹੋਗੇ ਨੇ, ‌ਬੱਚੇ ਸਾਨੂੰ ਸਿਖਾਂਦੇ ਨੇ। ਕੇ ਟਾਈਮ ਤੇ ਕਰਨਾ ਚਾਈਦਾ, ਹਾਂ ਸੰਡੇ ਨੂੰ ਬੱਚੇ ਸੰਡੇ ਨੂੰ ਢਿੱਲੇ ਪੈ ਜਾਂਦੇ ਨੇ ਥੋੜ੍ਹੇ। ਤੇ ਐਸਾ ਛੁੱਟੀ ਵਾਲੇ ਦਿਨ ਕਿ ਨੀ ਉੱਠਦੇ। ਤੇ ਉਦਾਂ ਉਨਾਂ ਨੂੰ ਬੋਲਣਾ ਚਾਈਦਾ, ਕਿ ਬਾਈ ਤੁਸੀਂ ਟਾਈਮ ਤੇ ਕਰੋਗੇ ਆਪਣਾ ਟਾਈਮ ਤੇ ਕੰਮ ਕਰੋਗੇ ਯਾ ਟਾਈਮ ਤੇ ਹੋਮਵਰਕ ਕਰੋਗੇ, ਫੇਰ ਤੁਸੀਂ ਟਾਈਮ ਤੇ ਨਾ ਐੰਟਰਟੇਨਮੇਂਟ ਵੀ ਕਰ ਸਕੋਗੇ, ਇੰਜੋਏ ਵੀ ਕਰ ਸਕੋਗੇ ਛੁੱਟੀ ਦਾ। ਐਦਾ ਹੁੰਦਾ। ਹੁਣ ਇੱਕ ਵੱਜ ਗਿਆ।
ਐ ਦਸ ਤੇ ਰੇ ਹੁਣ ਆ ਅਸੀਂ ਹੁਨ ਆਂਦੇ ਨੇ ਬ ਰਸੀ ਬੱਚੇ ਹੋਨ ਚਾਏ ਬਡੇ ਹੋਨ। ਕੀ ਕਰਦੇ ਨੇ ਉੱਠ ਜਾਣਗੇ ਜਲਦੀ, ਫੋਨ ਤੇ ਲਗੇ ਰੇਣਗੇ ਅ ਕਾਮ ਛੋਡ ਕੇ ਸਾਰੇ ਲੱਗੇ ਰਿੰਦੇ ਲੱਗੇ ਰਿੰਦੇ ਧੀਰੇ-ਧੀਰੇ, ਧੀਰੇ। ਫੋਨ ਤੇ ਲੱਗੇ ਨੇ ਟੀ ਵੀ ਦੇਖ ਰਹੇ ਨੇ ਇਹ ਸਭ ਕਰ ਰੈ ਨੇ। ਪਰ ਇਓ ਗ਼ਲਤ ਹੈਗਾ ਨਾ ਇਓ ਤੁਸੀਂ ਆਪਣਾ ਟੈਮ ਟੂ ਟੈਮ ਚੀਜ਼ਾਂ ਕਰੋ।
ਹਾਂਜੀ
ਟਾਈਮ ਨਾਲ ਆਪਣਾ ਨਾਓ ਤੋਵੋ ਆਪਣੇ ਕੰਮ ਨਿਪਟਾਓ ਵੋਕ ਤੇ ਜਾਓ ਸਭ ਚੀਜ਼ਾਂ ਕਰੋ ਪਾਠ ਪੂਜ਼ਾਂ ਕਰੋ ਟਾਈਮ ਤੇ ਹੋਨ ਗਿਆ ਚੀਜ਼ਾਂ ਤਾਂ ਅਛੀ ਗੱਲ ਐ। ਟਾਈਮ ਨਾਲ ਨੀ ਹੁੰਦੀਆਂ ਨੇ ਬੇ ਟਾਈਮ ਹੁੰਂਦੀਆਂ ਨੇ ਓ ਅਸੀ ਖਰਾਬ ਏ।
ਬ ਬਰਾਬਰ ਹੋਣ ਦੇ ਪੇ ਦੇਣੇ ਟਾਈਮ ਤੇ ਜੇੜੇ ਨੌਕਰੀ ਕਰਦੇ ਨੌਕਰੀ ਕਰਨ ਵਾਲੇ ਜੇੜੇ ਐ ਜੋਬ ਵਾਲੀ ਅੱਛ ਛੀ ਵਧੀਆ ਨੌਕਰੀਆ ਵਾਲੇ ਸਮਝੋ ਹੂਨ ਜੋਬ ਤੇ ਗਏ ਨੇ। ਤੇ ਇੱਕ ਘੰਟਾ ਯਾ ਅੱਧਾ ਘੰਟਾ ਵੀ ਦਸ ਮਿੰਟ ਵੀ ਲੇਟ ਗਏ ਨਾ ਤੇ ਓਨਾਂ ਤੇ ਇੱਕ ਘੰ ਦੀ ਉਨਾਂ ਦੀ ਜੇੜੀ ਸੈਲਰੀ ਹੋਂਦੀ ਕੱਟੀ ਜਾਂਦੀ ਐ। ਤੇ ਬੰ ਬੰਦਾ-ਬੰਦਾ ਆਪੇ ਜੋੋੜਦਾ ਫੇਰ।
ਸਹੀ ਕਿਆ ਤੁਸੀਂ
ਔ ਬੰਦਿਆਂ ਨੂੰ ਟਾਈਮ ਦੀ ਫਿਰ ਆਪੇ ਓਨੂੰ ਪਤਾ ਲੱਗਦਾ ਕਿ ਪੈਸੇ ਕੱਟਣੇ ਵਾਲੇ ਐ ਫਿਰ ਬੰਦਾ ਆਪੇ ਦੌੜਦਾ ਕਿ ਮੈਂ ਦਸ ਮਿੰਟ ਵੀ ਲੇਟ ਨੀ ਪੋਚਨਾ। ਟਾਈਮ ਤੇ ਸਵੇਰੇ ਉੱਠਣਾ ਟਾਈਮ ਤੇ ਸਾਰਾ ਕੁਝ ਆਪਣਾ ਜੇੜਾ ਅਸੀਂ ਹੁਣ ਜ ਘਰ ਹਾਊਸ ਵਾਈਫ ਆ ਅਸੀਂ ਵੀ ਹੁਣ ਸਮਝੋ ਅੱਧਾ ਘੰਟਾ ਇੱਕ ਘੰਟਾ ਇੱਧਰ-ਉੱਧਰ ਲੱਗ ਗੇ ਹੁਣ ਦੇਖੋ ਤੁਸੀਂ ਬਾਰ-ਬਾਰ ਸਮਝੋ ਹੁਣ ਦੋ ਪੰਦਰਾਂ ਮਿੰਟ ਵੀ ਕੋਈ ਪੜੋਸੀ ਨਾਲ ਗੱਲ ਕਰਨਾ ਗੱਪਾਂ ਮਾਰੀਆਂ ਚਾਲੂ ਕਰ ਦਿੱਤੀਆਂ ਫਜ਼ੂਲ ਦੀਆਂ ਔ ਪੰਦਰਾ-ਵੀਹ ਮਿੰਟ ਵੀ ਸਾਡੇ ਕਿੰਨੇ ਵੇਸਟ ਹੋ ਜਾਂਦੇ ਨੇ।
ਆਹ ਉਦ
ਬਾਰ ਖਲੋਵੋ ਤੇ ਕੋਈ ਨਾ ਕੋਈ ਆ ਜਾਂਦਾ ਗੱਲ ਕਰਨ ਵਾਸਤੇ ਗੱਪਾਂ ਮਾਰਨ ਤੇ ਉਹ ਫਿਰ ਸਾਰਾ ਫ
ਉਈਓ ਤੇ, ਟੈਮ ਸਾਡਾ ਟੈਮ ਵੀ ਖਰਾਬ ਐ। ਠੀਕ ਐ, ਔਰ ਸਾਮਣੇ ਵਾਲਾ ਨਾ ਗੱਲ ਕਰੋ ਸਾਮਣੇ ਵਾਲਾ ਸੋਚੇ ਹੋ ਕਿਨਾ ਐਟੀਟਿਊਡ ਐਗਾ ਇਥ ਅੰਦਰ ਰੁਕੀ ਵੀ ਨੀ ਗੱਲ ਵੀ ਨੀ ਕੀਤੀ।
ਬਰਾਬਰ ਐ ਉਹ ਵੀ ਦੇਖਣਾ ਪੈਂਦਾ ਉਹ ਵੀ ਦੇਖਣਾ ਪੈਂਦਾ ਵੇ
ਸਭ ਚੀਜ਼ਾਂ ਦੇਣੀਆਂ ਪੈਂਦੀਆਂ ਜਿੱਥੇ ਬੰਦਾ ਰਹਿੰਦਾ ਐ ਨਾ, ਸਭ ਚੀ ਚੀਜ਼ਾਂ ਦੇਖੀਆਂ ਪੈਂਦੀਆਂ ਨੇ, ਅਸਲ ਦੇ ਟਾਈਮ ਦਾ
ਉਹੀ ਆ ਉਹੀ ਆਦਾ ਕਿ ਫਿਰ, ਲੇਕਿਨ ਉਹ ਅੰਦਰ ਜਦੋਂ ਵੜੋ ਬਾਹਰੋਂ ਤੇ ਅੰਦਰ ਵਾਲਾ ਤਾਂ ਹੈ ਈ ਐ। ਮੇਰੀ ਤੇ ਗੈਸ ਤੇ ਇਹ ਸੜ ਗਿਆ ਤੇ ਹੈ ਮੈਂ ਤੇ ਬਾਹਰ ਈ ਲੱਗੀ ਰਹਿ ਗਈ। ਇ ਏਦਾਂ ਹੋ ਜਾਂਦਾ ਫੇਰ, ਅੰਦਰ ਵੀ ਨੁਕਸਾਨ ਹੋ ਜਾਂਦਾ ਕੁੱਝ ਨਾ ਕੁੱਝ ਸਾਰਾ ਕੁੱਝ ਨਾ ਮੈਂ ਏਦਾਂ ਹੋਣਾ ਚਾਹੀਦਾ ਕਿਦਾਂ ਪੂਰਾ ਧਿਆਨ ਨਾਲ ਹੋਣਾ ਚਾਹੀਦਾ ਵੇ ਟਾਈਮ ਟੂ ਟਾਈਮ ਦਿਮਾਗ ਮਤਲਬ ਜਿਹੜਾ ਦਿਮਾਗ ਐ ਨਾ ਟਾਈਮ ਪੂਰਾ ਵਕਤ ਜਿਵੇਂ-ਜਿਵੇਂ ਘੜੀ ਚੱਲਦੀ ਉਵੇਂ ਦਿਮਾਗ ਚੱਲਣਾ ਚਾਹੀਦਾ ਹੋਵੇ। ਇੱਦਾਂ ਹੋਣਾ ਚਾਹੀਦਾ ਵੇ, ਉਹ
ਤੇ ਮੇਰਾ ਤੇ ਇਹ ਸੋਚ ਹੈਗੀ ਐ ਕਿ ਟਾਈਮ ਟੇਬਲ ਬਣਾ ਲੈਣਾ ਚਾਹੀਦਾ ਐ ਹਰ ਚੀਜ਼ ਦਾ, ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ ਕਿਉਂਕਿ ਦੇਖੋ ਤਾ ਵੀ ਅੱਜ-ਕੱਲ ਦਾ ਟਾਈਮ ਆਪ ਤੋਂ ਵੀ ਬਰਬਾਦ ਕਰਾਂਗੇ ਸਾਡੇ ਕੰਮ ਹਰ ਚੀਜ਼ ਸਾਡੀ ਖ਼ਰਾਬ ਹੋ ਰੀ ਐ। ਪੁੱਛ ਲਿਓ ਸਾਡਾ ਕੰਮ ਰੁਕ ਰਿਆ ਕਿਸੇ ਤੋਂ ਥੋੜਾ ਰੁਕ ਰਿਆ।
ਬਰਾਬਰ ਐ, ਸ਼ਾਮੀ ਵੀ ਕਿੱਧਰ ਜਾਣਾ ਏ ਤੇ ਉਹ ਪੂਰਾ ਹੋਣਾ ਚਾਹੀਦਾ ਕਿ ਨਈ ਰਾਤੀ ਘਰ ਆ ਕੇ ਫਿਰ ਟਾਈਮ ਟੂ ਟਾਈਮ ਕਰਨਾ ਚਾਹੀਦਾ ਸਾਰਾ ਹੁਣ ਸਾੜਾ ਕੀ ਹੁੰਦਾ ਵੇ ਕਿ ਹੁਣ ਸਮਝੋ, ਕਾਲਾ ਤੇ ਰੋਟੀ ਦਾ ਹੀ ਹੁੰਦਾ ਏ ਹਾਊਸਵਾਈਫ ਦਾ। ਤੇ ਹੁਣ ਜੇ ਬਾਈ ਸ਼ਾਮੀ ਕਿੱਧਰ ਜਾਣਾ ਵੇ ਦੋ ਘੰਟੇ ਵਾਸਤੇ ਤੇ ਫਿਰ ਰਾਤੀ ਆ ਕੇ ਫਿਰ ਰੋਟੀ ਟੀ ਲੇਟ ਜਾਂਦੀ ਐ, ਬੱਚਿਆਂ ਦੀ ਸਾਰਿਆਂ ਦੀ। ਕਿ ਬਈ ਤੂੰ ਪਹਿਲੇ ਈ ਬਣਾ ਕੇ ਜਾ ਪਹਿਲੇ ਈ ਸੋ ਬਣਾ ਕੇ ਜਾ ਕੇ ਆ ਕੇ ਰੋਟ ਟੀ ਟਾਈਮ ਤੇ ਹੋਵੇ ਤੇ ਬੱਚੇ ਟਾਈਮ ਤੇ ਸੋਣ।
ਪ ਦੱਸ ਨਾ ਸਟੂਡੈਂਟਸ ਨੇ ਟੀਚਰਸ ਨੇ, ਜਾਂ ਚਾਏ ਜਿਹਨੇ ਕਿਸਾਨ ਹੁੰਦੇ ਨੇ, ਵਪਾਰੀ ਹੁੰਦੇ ਨੇ ਹੁਣ ਇਹ ਲੋਕ ਆਪਣੇ ਟਾਈਮ ਦੇ ਪੱਕੇ ਹੁੰਦੇ ਆ।
ਬਰਾਬਰ ਪਹਿਲ
ਪੱਕੇ ਨਾ ਹੋਣ, ਤੇ ਇਹਨੇ ਸਭ ਚੀਜ਼ਾਂ ਕਰ ਪਾਣਗੇ।
ਬਰਾਬਰ ਏ ਬਰਾਬਰ ਏ।
ਨੇ ਪੰਚਲ ਹੁੰਦੇ ਨੇ ਆਪਣੇ ਟਾਈਮ ਇਕਦਮ ਕਿ ਟਾਈਮ ਨਾਲ ਆਣਾ, ਟਾਈਮ ਨਾਲ ਜਾਣਾ।
ਬਰਾਬਰ ਐ, ਹੁਣ ਤੁਸੀਂ ਦੇਖਿਓ ਫਲਾਈਟਾਂ ਜਿਹੜੀਆਂ ਹੁੰਦੀਆਂ ਨੇ ਜਹਾਜ਼ ਦੀਆਂ। ਉਹ ਕਦੀ ਲੇਟ ਨੀ ਆਉਦੀਆਂ ਕਿਉਕਿ ਉਹਨਾਂ ਨੂੰ ਡਰ ਆਉਂਦਾ ਪਿੱਛੋਂ ਦਾ ਲੇਟ ਹੋ ਗਿਆ ਤੇ ਮਤਲਬ ਕੁਝ ਉਹਨਾਂ ਨੂੰ ਹਾਈਜੈਕ ਦਾ ਡਰ ਹੁੰਦਾ ਵੇ ਕਾਫੀ ਡਰ ਹੁੰਦੇ ਉਹਨਾਂ ਨੂੰ, ਆਤੰਕਵਾਦੀਆਂ ਦੇ ਡਰ ਹਾਈਜੈਕ ਦੇ ਟਾਇਰ ਹੁੰਦੇ ਕਿ ਫਲਾਈਟ ਲੇਟ ਨੀ ਹੋਣੀ ਚਾਹੀਦੀ ਅੱਧਾ ਇੱਕ ਮਿੰਟ ਵੀ ਲੇਟ ਹੋਣਾ ਟਾਈਮ ਟੂ ਟਾਈਮ ਹੋਣਾ ਚਾਹੀਦਾ ਵੇ।
ਉਹ ਉਹਨਾਂ ਦਾ ਬਹੁਤ-ਬਹੁਤ ਪੱਕਾ ਟਾਈਮ ਹੁੰਦਾ ਨਾ ਕਿਉਕਿ ਆ ਬੋਤ ਸਾਰੇ ਜਾਜ਼ ਉਡਦੇ ਨੇ ਤੇ ਓ ਫੇਰ ਟਾਈਮ ਤੋਂ ਏਧਰ-ਉੱਧਰ ਹੋ ਜੇ, ਓ ਬੋਤ ਓਨਾਂ ਦਾ ਪੱਕਾ ਟਾਈਮ ਹੁੰਦਾ ਵੇ। ਏ ਮਿੰਨਟ ਤੋਂ ਏ ਮਿੰਨਟ ਨਿਕਲਨਾ ਈ ਨਿਕਲਨਾ ਵੇ। ਹੁਣ ਡਾਕਟਰ ਜੇੜੇ ਨੇ ਹਸਪਤਾਲਾਂ ਤੇ ਹੁਣ ਜੇੜੇ ਅ ਟਾਈਮ ਤੇ ਹੁਣ ਜੇੜਾ ਕਿੱਦਾਂ ਅ ਰੋਡ ਤੇ ਚਾਏ ਐਕਸੀਡੈਂਟ ਹੋ ਜਾਂਦਾ ਓਨੂੰ ਟਾਈਮ ਤੇ ਪਹੁੰਚਾ ਦਿਉ ਤੇ ਓਦੀ ਜਾਨ ਬਚ ਜਾਂਦੀ ਏ। ਹਾਂ ਓਹ ਹਸਪਤਾਲ ਤੇ ਡਾਕਟਰ ਨੀ ਬੋਲਦੇ ਕੇ ਤੂੰ ਟਾਈਮ ਤੁਸੀਂ ਟਾਈਮ ਤੇ ਲੈ ਕੇ ਆ ਗੇ ਓ, ਏਨੂੰ ਦੇਖਿਓ ਤੁਸੀਂ ਕਹ ਕਿ ਤੁਆਨੂੰ ਕਿਤਨੀ ਵਕਤ ਦੀ ਕਦਰ ਆਈ ਏ। ਜੇੜੇ, ਓਈ ਨਾ ਹਾਂਜੀ।
ਹਾਂਜੀ।
ਅੱਜ-ਕੱਲ ਦੇ ਬਚੇ ਵੀ ਦੇਖੋ ਮੈਂ ਕੇਨੀ ਜੇੜਾ ਮਾਂ-ਪਿਓ ਨੂੰ- ਅਸੀਂ ਕੀ ਕੇਂਨਾ ਅਗੋਂ ਬੱਚੇ ਕੇਂਨ, ਤੇ ਤੁਸੀਂ ਕ ਦੇਖਦੇ ਓ ਚੇ ਬੱਚੇ ਅੱਜ-ਕੱਲ ਦੇ ਬੋਲਦੇ ਨੇ ਪੈਲੇ ਬੱਚੇ ਨੀ ਬੋਲਦੇ ਸੀ।
ਹਾਂਜੀ, ਬਰਾਬਰ ਏ ਨਾ ਬਰਾਬਰ ਐ। ਓਈ ਬੱਚਿਆਂ ਨੂੰ ਵੀ ਅਸੀਂ ਸਿਖਾਣਾ ਵੇ ਬੱਚੇ ਸਿਖਾਉਣਗੇ ਏਦਾਂ ਹੁੰਦਾ ਵੇ। ਪਰ ਸਾਰਾ ਕਾਰ-ਕਾਰ ਪੂਰਾ ਨਾ ਦਿਮਾਗ ਜੇੜਾ, ਸਟਰੈੱਸ ਨੀ ਆਦਾ। ਪੂਰਾ ਕਾੱਰ ਦਾ ਮਾਹੌਲ ਕਾੱਰ ਦਾ ਮਾਹੌਲ ਈ ਸ਼ਾਂਤ ਹੋ ਜਾਂਦਾ। ਕਾੱਰ ਦਾ ਮਾਹੌਲ ਈ ਇੱਕਦਮ ਸੁੱਖ ਵਾਲਾ ਹੋ ਜਾਂਦਾ ਵੇ, ਸਭ ਕੁਛ ਚੀਜ਼ ਤਾਈਂ ਤੁਸੀ
ਆ ਚੀਜਾ ਓਧਰ ਈ ਰਖੋ। ਟਾਈਮ ਨਾਲ ਚੀਜ਼ਾਂ ਹੁੰਦੀਆਂ ਨੇ ਤੇ ਏਈ ਓ ਰਹਿੰਦਾ ਕਿ ਅਸੀਂ ਟਾਈਮ ਨਾਲ ਹਰ ਚੀਜ਼ ਵਾਸਤੇ ਫਰੀ ਹੋ ਸਕਦੇ ਆ। ਆਪਣੇ ਕੰਮ ਟਾਈਮ ਆਪਣੇ ਆਪਣੇ ਵਾਸਤੇ ਟਾਈਮ ਕਰ ਸਕਦੇ ਆਪਣੇ ਫਰੀ ਟਾਈਮ ਕੱਢ ਪਾਵਾਂਗੇ।
ਬਰਾਬਰ ਐ-ਬਰਾਬਰ ਐ, ਏਹ ਹੁਣ, ਹੁਣ ਕਿਤੇ ਮਤਲਬ ਵਕਤ ਦੇ ਬਾਰੇ ਕਦਰ ਕਰਨੀ। ਜੋ ਹੁਣ ਅਸੀਂ ਗੱਲ ਕਰ ਰਹੇ ਆ ਵਕਤ ਬਾਰੇ ਮਤਲਬ ਕਿੰਨਾ ਇੱਕ ਟਾਈਮ ਈ ਮਤਲਬ ਅੱਛੇ ਇੰਪੋਰਟੈਂਟ ਬੋਲ ਰਹੇ ਆ ਅਸੀਂ ਮਤਲਬ ਕਿ ਜ਼ਰੂਰੀ ਐ ਏਹ ਗੱਲ ਹੁਣ ਅਸੀਂ ਬਾਦ ਚ ਹੁਣ ਆਪਣੇ ਕਿ ਪੂਰਾ ਦਿਨ ਕੰਮ ਈ ਕਰਦੇ ਰੈਂਨਾ ਵੇ ਮਤਲਬ ਥੋੜ੍ਹਾ ਜਯਾ ਸਾਨੂੰ ਆਪ ਆਪਣੇ ਵਾਸਤੇ ਵੀ ਟਾਈਮ ਦੇਣਾ ਚਾਈਦਾ ਵੇ।
ਹਾਂਜੀ।
ਚਲੋ ਚੰਗਾ ਪੈਨ ਜੀ ਕੋਈ ਬਾਰ ਆ ਗਿਆ ਵੇ ਠੀਕ ਠੀਕ ਐ ਬਾਦ ਚੋਂ ਗੱਲ ਕਰਨੇ ਆ ਠੀਕ ਐ ਸਾਸ ਸ਼੍ਰੀ ਕਾਲ ਜੀ-ਸਾਸ ਸ਼੍ਰੀ ਕਾਲ ਜੀ।